ਹੈਲੋ!
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਜੀ ਕੀ ਹਾਲ ਚਾਲ ਹੈ ਜੀ?
ਵਧੀਆ ਮੇਰੇ ਵੀਰ, ਕੀ ਹਾਲ ਚਾਲ ਨੇ ਤੁਹਾਡੇ?
ਬਸ ਸਭ ਵਧੀਆ, ਜੀ ਸਭ ਵਧੀਆ। ਤੁਸੀਂ ਸੁਣਾਓ ਹੋਰ ਕੀ ਚੱਲਦਾ ਪਿਆ? ਸਭ ਵਧੀਆ ਜੀ -ਸਭ ਵਧੀਆ!
ਬਸ, ਭਾਜੀ ਤੁਹਾਡੇ, ਪਿੰਡ ਦੇ ਹੋ ਨਾ ਤੁਸੀਂ?
ਹਾਂਜੀ।
ਪਿੰਡ ਦੇ?
ਹਾਂਜੀ, ਆਪਣਾ ਪਿੰਡ ਹੈ ਜੀ ਇੱਧਰ ਹਿਮਾਚਲ ਦੇ ਵਿੱਚ, ਪਿੰਡ ਹੈ ਨਾ ਉੱਥੇ ਰਹਿੰਦੇ ਹਾਂ ਆਪਾਂ।
ਹਾਂਜੀ, ਭਾਜੀ।
ਮੇਰਾ ਪਿੰਡ ਹੈਗਾ ਨਾ ਆਪਣੇ ਹਿਮਾਚਲ ਵਿਚ ਇਧਰ, ਉੱਧਰ ਰਹਿੰਦੇ ਆ ਆਪਾਂ। ਅਹ ਮਨਾਲੀ ਤੋਂ ਪ ਮਨਾਲੀ ਤੋਂ ਪੈਲੇ ਆਂਦੈ ਆਪਾ ਨਾ।
ਅੱਛਾ ਭਾਜੀ ਉੱਥੇ ਪੋਲਿਊਸ਼ਨ ਕਿਵੇਂ ਹੈਗਾ?
ਪੋਲਿਯੂਸ਼ਨ ਭਾਜੀ ਅਹ ਵੈਸੇ ਤੇ ਦੇਖਿਆ ਜਾਏ ਤੇ ਆਪਣਾ ਦਿੱਲੀ ਪੰਜਾਬ ਹਰਿਆਣਾ ਉਹ ਤੋਂ ਬਾਦ ਤੇ ਹੈ, ਲੇਕਿਨ ਜਿਹੜਾ ਜੋ ਟੂਰਿਸ਼ਟ ਵਗੈਰਾ ਜਦੋਂ ਗੱਡੀਆਂ ਗੁੱਡੀਆਂ ਆਂਦੀਐ ਫੇਰ ਉਸ ਕਰਕੇ ਥੋੜਾ ਫਰਕ ਪੈਂਦਾ ਈ
ਹਾਂਜੀ।
ਨਾਲੇ ਜਿੱਦਾਂ ਕਈ ਹੁਣ ਇੱਧਰ ਆਪਣੇ ਪਾੜਾ ਚ ਪਹਾੜੀ ਇਲਾਕਿਆਂ ਚ ਕੀ ਕਹਿੰਦੇ ਨੇ ਆਪਣਾ ਅੱਗ ਉੱਗ ਲਗਾ ਦੇ ਦੇ ਨੇ ਤੇ ਉਹ ਉਹਦਾ ਜਿਹੜਾ ਧੂੰਆਂ ਫੇਰ ਉਰੇ ਪਰੇ ਫੇਰ ਬੜਾ ਜਾਦਾ ਖਰਾਬ ਕਰਦੈ ਫੇਰ ਉਹ ਚੀਜ਼ਾਂ ਕਈ ਵਾਰੀ ਅੱਗ ਲੱਗ ਲੱਗਦੀ ਬੋਤ ਵੱਧ ਵੀ ਜਾਂਦੀ ਏ ਬੜੀ ਜ ਜਗ੍ਹਾ ਤੇ ਕਈ ਵਾਰੀ ਤੇ ਚਲੋ ਬਾਰਿਸ਼ ਬੁਰਿਸ਼ ਹੋ ਜੇ ਤੇ ਠੀਕ ਹੋ ਜਾਂਦਾ ਕੰਮ, ਨੀ ਤੇ ਵੱਧਦੀ ਹੋਏ ਤੇ ਕਈ ਵਾਰੀ ਬੋਤ ਜਾਦਾ ਵੱਧ ਜਾਂਦੀ ਏ। ਬਾ ਏ ਆਪਣੇ ਧੂੰਆਂ ਫੇਰ ਬੋਤ ਜਾਦਾ ਹੋ ਜਾਂਦਾ, ਫੇਰ ਕਈ ਵਾਰੀ ਬੁਝਾਣੀ ਔਖੀ ਹੋ ਜਾਂਦੀ ਐ ਅੱਗ। ਐਵੇਂ ਦਾ ਕੰਮ ਹੋ ਜਾਂਦਾ ਆਪਣਾ, ਤੇ ਉਹਦੇ ਨਾਲ ਵੀ ਪੋਲਿਊਸ਼ਨ ਉਹਦੇ ਨਾਲ ਵੀ ਪੋਲਿਯੂਸ਼ਨ ਬੋਤ ਜਾਦਾ ਫੈਲਦਾ ਫੇਰ ਉਹ ਉਹਦੇ ਨਾਲ ਕੰਮ ਔਖਾ ਹੋ ਜਾਂਦਾ ਬਹੁਤ ਜਾਦਾ।
ਫੈਕਟਰੀਆਂ ਵੀ ਹੈਗੀ ਭਾਜੀ ਤੁਹਾਡੇ ਉੱਥੇ
ਨਈ ਭਾਜੀ ਇਹ ਚਲੋ ਬਚਾਵ ਹੈ ਆਪਣਾ ਇੱਧਰ ਕਿ ਫੈਕਟਰੀਆਂ ਘੱਟ ਨੇ ਹਿਮਾਚਲ ਤੇ ਹੈ ਤੇ ਹੈ ਫੈਕਟਰੀ ਕਾਫੀ ਜਗ੍ਹਾ ਤੇ ਪਰ ਉਹ ਸਾਏ ਸਰ ਤੋਂ ਸਾਈਡ ਤੇ ਪੈ ਰੇ ਨੇ ਏਰੀਏ, ਪਰ ਉੱਧਰ ਵੀ ਪੋਲਿਯੂਸ਼ਨ ਤੇ ਹੁੰਦਾ ਈ ਏ, ਜਦੋਂ ਫੈਕਟਰੀਆਂ ਧੂੰਆਂ ਨਿਕਲਣਾ
ਹਾਂ! ਮੈਂ ਕਹਿਆ ਭਾਜੀ ਸਭ ਤੋਂ ਜਾਦਾ ਕਾਰਨ ਵੱਡਾ ਐਈ ਹੈਗਾ ਫੈਕਟਰੀਆਂ ਹੈਗੀਆਂ ਨੇ
ਫੈਕਟਰੀਆਂ ਧੂੰਆਂ ਚਲੋ ਜਿਹੜਾ ਨਿਕਲਿਆ ਈ ਬੋਤ ਨਿਕਲੇਗਾ ਬਾਕੀ ਜਿਹੜਾ ਫੈਕਟਰੀਆਂ ਜਿਹੜਾ ਪਾਣੀ ਪੁਣੀ ਗੰਦਾ ਪਾਣੀ ਕੈਮੀਕਲ ਵਾਲਾ ਸਾਰਾ, ਉਹ ਉਹਨਾਂ ਨੂੰ ਕਿਤੇ ਜਾਣ ਲਈ ਜਗ੍ਹਾ ਈ ਨੀ ਉਹ ਸਾਰਾ ਤੇ ਨਦੀਆਂ ਚ ਬਹਾ ਦਿੰਦੇ ਨੇ ਜਾਂ ਖੱਡਾਂ ਖੁਂਡਾ ਹੁੰਦੀਆਂ ਉਹਨਾਂ ਚ ਉਹਨਾ ਚ ਬਹਾ ਦਿੰਦੇ ਨੇ ਪਾਣੀ ਸਾਰਾ ਉਹ
ਹਾਂਜੀ -ਹਾਂਜੀ -ਹਾਂਜੀ -ਹਾਂਜੀ- ਹਾਂਜੀ
ਹਾਂ ਏਦਾਂ ਦਾ ਕੰਮ ਐ ਆਪਣੇ ਇੱਧਰ, ਅਹ ਆਹ ਚੀਜ਼ ਕਰਕੇ ਥੋੜ੍ਹਾ ਹਾਂ ਬਸ ਨਿਕਾਸੀ ਨੀ ਐ ਬਸ ਇਹ ਹੈ ਕਿ ਜਿੱਧਰ ਜਗ੍ਹਾ ਮਿਲ ਗੀ ਬਸ ਉੱਧਰ ਨੂੰ ਪਾਣੀ ਕੱਢ ਲੋ, ਬਸ ਉਹ ਸਾਬ ਹੈ ਇੱਧਰ
ਕੁਛ ਕੁ
ਕੁੱਝ ਭਾਜੀ ਜਨਸੰਖਿਆ ਦੀ ਵਰਿਧੀ ਇੰਨੀ ਹੁੰਦੀ ਪੀ ਏ ਨਾ ਕਿ ਸਰਕਾਰ ਪੇੜ ਕੱਟਦੀ ਪੀ ਏ। ਉਹ ਤੁਹਾਨੂੰ ਪਤਾ ਈ ਏ ਹਾਂਜੀ -ਹਾਂਜੀ -ਹਾਂਜੀ!
ਕਦੇ ਇਹ ਆਪਣਾ ਫੋਰ ਲੇਨ ਜਦੋਂ ਬਣਿਆ ਸੀ ਤੇ ਫੋਰ ਲੇਨ ਚ ਤੁਸੀਂ ਸੋਚੋ, ਅਹ ਇਹ ਤੇ ਹੈ ਨੀ ਕਿ ਕੋਈ ਵੀ ਪੇੜ ਨੀ ਆਇਆ ਹੋਏਗਾ ਰਸਤੇ ਚ ਜਦੋਂ ਫੋਰ ਫੋਰਲੇਨ ਬਣਿਆ ਆਪਣੇ ਹਿਮਾਚਲ ਤੇ ਇੰਨੀ ਜਗ੍ਹਾ ਤੇ ਫੋਰ ਹਿਮਾਚਲ ਦੀ ਕਿਹੜੀ ਵੀ ਜਗ੍ਹਾ ਲੈ ਲੋ ਜਦੋਂ ਵੀ ਫੋਰਲੇਨ ਬਣਿਆ ਤੇ ਉਹਨੇ ਜਗ੍ਹਾ ਜਿੰਨੀ ਵੀ ਘੇਰੀਏ ਤੇ ਪੇੜ ਸੋਚੋ ਕਿੰਨਾ ਲੱਗਿਆ ਹੋਏਗਾ।
ਪੇੜ ਪੌਦਾ ਲੱਗਿਆ ਹੈਗਾ ਭਾਜੀ ਹਾਂਜੀ ਜੀ।
ਪੇੜ ਸਮਝੋ ਕੱਟ ਕੱਟ ਗਿਆ ਮਤਲਬ ਉਸ ਚੱਕਰ ਚ ਫੋਰ ਲੇਨ ਬਣਾਇਆ ਜੇ ਬਸ ਜੀ ਉਹਦੇ ਉਹਦੇ ਚ ਉਹਦੇ ਲਾਗੇ ਜਾ ਕੇ ਜਿੰਨੇ ਵੀ ਚਲੋ ਮੰਨ ਲੋ ਆਪਣੇ ਹਿਮਾਚਲ ਜੀਵ ਜੰਤੂ ਯਾ ਕੁਛ ਕਈਆਂ ਪੇੜਾਂ ਦੇ ਅ ਚਿੜੀਆਂ ਵਗੈਰਾ ਰਹਿੰਦੀਆਂ ਨੇ ਹੋਰ ਘੋਸਲੇ ਬਣਾਏ ਹੁੰਦੇ ਸਾਰੇ ਵਿਚਾਰੇ ਪਤਾ ਨੀ ਰੁਲ ਗਏ ਇੱਧਰ ਉੱਧਰ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਸਾਰੇ ਪਕਸ਼ੀ ਬੇਘਰ ਹੋ ਗੇ ਜੀ।
ਹਾਂ ਬ ਓ ਚੀਜ਼ਾਂ ਹੋ ਜਾਂਦੀਆਂ ਬਾਕੀ ਫਿਰ ਜੇੜਾ ਪਸ਼ੂ ਵਗੈਰਾ ਹੁੰਦੇ ਨੇ ਫਿਰ ਓਨਾਂ ਨੂੰ ਨੂੰ ਜਿੱਦਾਂ ਹੁਨ ਪੇੜਾ ਪੂੜਾ ਤੋਂ ਈ ਸਾਰਾ ਹੁੰਦਾ ਐ ਪੇੜ ਪੌਦਿਆਂ ਤੋਂ ਮਾੜਾ ਮੋਟਾ ਪਰ ਓ ਫੇਰ ਜੇ ਨਾ ਹੋਨ ਫੇਰ ਕੰਮ ਔਖਾ ਐ, ਬੰਦੇ ਅਪਣੇ ਸਵਾਰਥ ਲਈ ਫੇਰ ਇੱਕ ਚੀਜ਼ਾਂ ਕਰਦੇ ਨੇ।
ਐ ਆਂ ਅਈਓ ਕੰਮ ਕਰਦੇ ਪਏ ਨੇ ਭਾਜੀ ਮੈਂ ਕੈਂਦਾ ਭਾਜੀ ਪੋਲਿਊਸ਼ਨ ਦਾ ਕਾਰਨ ਈ ਨਾ ਆਮ ਜਨਤਾ ਹੀ ਹੈਗੀ ਏ।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
ਹਾਲਾਂਕਿ ਆਮ ਜਨਤਾ ਈ ਹੈਗੀ ਪੋਲਿਊਸ਼ਨ ਦਾ ਕਾਰਨ।
ਬਸ-ਬਸ ਏ ਆਪਾਂ ਏ ਨੀ ਕੈ ਸਕਦੇ ਕਿ ਵੀ ਹਾਂ ਦੂਜਾ ਬੰਦਾ ਕੋਈ ਆਂਦਾ ਸ਼ੁਰੂਆਤ ਸਾਡੇ ਤੋਂ ਈ ਹੁੰਦੀ ਕੇ ਆਪਾਂ ਕਿਵੇਂ ਆਪਾਂ ਕਿਵੇਂ ਕਿੱਦਾਂ ਚੀਜ਼ ਕੇੜੀ ਕਿਸ ਹਿਸਾਬ ਨਾਲ ਸੰਭਾਲ ਰੇ ਆਂ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਹਾਲਾਂਕਿ ਦੇਖੋ ਸਰਕਾਰ ਸਵੇਰੇ-ਸਵੇਰੇ ਗੱਡੀਆਂ ਭੇਜਦੀ ਏ। ਬਾਈ ਜਿਦਾ ਘਰ ਕੜਾ ਕੂੜਾ ਕਚਰਾ ਓ ਅਪਨੇ ਗੱਡੀਆਂ ਦੇ ਅੰਦਰ ਗੇਰ ਸਕਦਾ ਐ। ਲੇਕਿਨ ਆਮ ਬੰਦਾ ਉੱਠ ਉੱਠਦਾ ਈ ਭਾਜੀ ਦੱਸ ਗਿਆਰਾਂ ਵੱਜੇ ਅੱਜ ਦਾ ਟਾਈਮ ਬੰਦਾ।
ਬਸ ਓ ਚੀਜ਼ ਐ ਨਾਲੇ ਅਹ ਓ ਵੀ ਹੁਣ ਓਨਾਂ ਨੇ ਵੀ ਜੇੜੀ ਜਗ੍ਹਾ ਬਣਾਈ ਐ ਕੂੜੇ ਕਚਰੇ ਲਈ ਓ ਵੀ ਸੋਚ ਚੋਗੇ ਅ ਕਚਰਾ ਤੇ ਓਥੇ ਵੀ ਕੱਠਾ ਹੋ ਈ ਰਯਾ ਵੈਸੇ। ਤੇ ਓਦਾ ਕੋਈ ਪਰਮਾਨੈਂਟ ਸੋਲਿਊਸ਼ਨ ਨਈ ਐ ਤੇ ਕੇਆ ਜਾ ਸਕਦਾ ਕਿ ਵੀ ਹਾਂ ਓ ਵੀ ਕੋਈ ਵਦੀਆ ਜਗ੍ਹਾ ਤੇ ਯਾ ਕੁਛ ਐਵੇਂ ਦਾ ਕਰ ਰੇ ਨੇ। ਪਰ ਜਿਵੇਂ ਚੱਲੀ ਜਾਂਦਾ ਓ ਤੇ ਫਿਰ ਚੱਲੀ ਜਾਂਦਾ ਕੰਮ।
ਹੂੰ, ਹਾਂ ਬਸ ਜੀ ਬਸ ਓ ਤੇ ਹੈ ਈ ਏ।
ਤੇ ਸਰਕਾਰ ਅਸੀਂ ਏ ਨੀ ਕੈ ਸਕਦੇ ਕਿ ਸਰਕਾਰ ਸਾਰਾ ਕੁਛ ਕਰੇ ਹੁਨ ਥੋੜ੍ਹਾ ਜਾ ਪੈਲ ਸਾਨੂੰ ਵੀ
ਹਾਂ, ਕੁਛ ਤੇ ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ ਅਸੀਂ ਕਰਾਂਗੇ ਭਾਜੀ ਸਰਕਾਰ ਤੇ ਕਾਨੂੰਨ ਬਨਾ ਸਕਦੀ ਏ, ਕਾਨੂੰਨ ਦਾ ਪਾਲਨ ਕਰਨਾ ਤੇ ਸਾਡੇ ਉੱਤੇ ਹੈਗਾ ਨਾ ਜੀ।
ਹਾਂਜੀ-ਹਾਂਜੀ ਬਸ ਓ ਹੈ ਕਿ ਆਪਾਂ ਸੋਚ ਚਾਂਗੇ ਕਿ ਬਈ ਕੂੜਾ ਕਚਰਾ ਵੀ ਸਾਡੇ ਘਰੋਂ ਸਰਕਾਰ ਦੇ ਬੰਦੇ ਆਣ ਓ ਲੈ ਕੇ ਜਾਣ ਏ ਫਿਰ ਕੰਮ ਕਰਨ ਯਾ ਕੁਛ ਕਰਨ ਜਾਂ ਸਾਡੇ ਘਰ ਦੇ ਬਾਰ ਮਾੜਾ ਜਾ ਸਾਡੇ ਘਰ ਬਾਰ ਮਾੜਾ ਕਚਰਾ ਕਿਤੇ ਗਿਰਯਾ ਅਗਰ ਸੋਚਾਂਗੇ ਵੀ ਓ ਸਾਫ਼ ਕਰਨਗੇ ਆ ਕੇ ਓਦਾਂ ਦਾ ਕੰਮ ਨੀ, ਓ ਤੇ ਸਾਨੂੰ ਆਪ ਈ
ਓ ਤੇ ਭਾਜੀ ਦੇਖੋ ਸਾਡਾ ਖੁਦ ਦਾ ਫਰਜ਼ ਵੀ ਬਨਦਾ ਕੁਛ, ਹਰ ਕੰਮ ਸਰਕਾਰ ਨੀ ਕਰ ਸਕਦੀ ਨਾ ਜੀ। ਓ ਤੇ ਸਵੇਰੇ ਗੱਡੀਆਂ ਭੇਜ ਸਕਦੀ ਏ ਹੁਨ ਗੱਡੀਆਂ ਚ ਗੰਦ ਗੇਰਨਾ ਰਿਸਪੋਂਸੀਬਿਲਿਟੀ ਸਾਡੀ ਹੈਗੀ ਏ। ਤੁਸੀਂ ਗੱਡੀਆਂ ਨੂੰ ਵੀ, ਤੁਸੀਂ ਗੱਡੀਆਂ ਨੂੰ ਵੀ ਛੋੜੋ ਸੜਕ ਤੇ ਟੂਟੀ ਚੱਲ ਰੀ ਹੁੰਦੀ ਐ ਭਾਜੀ।
ਅੱਛਾ‌।